ਹੈਲੋ ਸਤਿ ਸ੍ਰੀ ਅਕਾਲ ਜੀ।
ਹੋਰ ਕਿੱਦਾਂ, ਠੀਕ ਹੋ?
ਬਸ ਠੀਕ ਆ, ਤੁਸੀਂ ਸੁਨਾਉ ਹਾਂਜੀ ਹਾਂਜੀ ਹੋਰ ਅੱਜ ਕੀ, ਕੀ ਬਣਾਇਆ ਤੁਸਾਂ ਅੱਜ
ਮੈਂ ਚਲੋ ਦੀਆ ਸੋਚ ਰਹੀ ਹ, ਹੁਣ ਅੱਜ ਚਾਈਨੀਜ਼ ਬਣਾਉਣਾ ਅੱਜ ਦੋ ਤਿੰਨ ਦਿਨਾਂ ਦੇ ਮੰਮੀ, ਘੇਰੀ ਸੀ।
ਅੱਛਾ
ਕਿ, ਚਾਈਨੀਜ਼ ਵਰਾਇਟੀ, ਕੁਛ ਤਾਂ ਬਣਾ, ਲੋ ਫਰਾਈਡ ਰਾਈਸ, ਹੋ ਗ ਜਿੱਦਾਂ ਨੂਡਲਸ, ਹੋ ਗਏ ਹਾਂਜੀ, ਸੋਇਆ ਬੀਨ ਦੀ ਜੋ ਹੁੰਦੀ ਹੈ ਨਾ, ਚਿਲੀ
ਹਾਂਜੀ ਹਾਂਜੀ, ਹਾਂਜੀ ਹਾਂਜੀ, ਹਾਂਜੀ।
ਨੂੰ ਬਣਾ ਲੋੋ ਉਹ ਮੈਨੂੰ ਆਉਂਦਾ ਨਾ ਵਧੀਆ ਮੰਮੀ ਨੂੰ ਪਸੰਦ ਹੈ ਤੂੰ ਮੰਮੀ ਕਹਿ ਰਹੀ ਸੀ ਬਣਾ ਲਿਆ ਅੱਜ
ਅੱਛਾ ਅੱਛਾ ਹਾਂਜੀ ਹਾਂਜੀ ਸੋਇ ਚਿੱਲੀ ਕਿਸ ਤਰ੍ਹਾਂ ਬਣਾਉਦੇ ਹ ਦੀਦੀ
ਸੋਇਆ ਚਿਲੀ ਦੇਖੋ ਜੋ ਸੋਇਆ ਚੰਕਸ ਹੁੰਂਦੇ ਨੇ ਉਹਨੂੰ ਤੁਸੀਂ ਪਹਿਲੇ ਭਿਓ ਲਓ ਪਾਣੀ ਨਾਲ ਗਰਮ ਪਾਣੀ ਚ ਥੋੜਾ ਨੂਣ ਪਾ ਕੇ ਮਾੜਾ ਜਿਹਾ ਫਰ ਜਦੋਂ ਉਹ ਥੋੜੇ ਸੋਫਟ ਹੋ ਗਏ ਤਾਂ ਉਹਨੂੰ ਕੱਢ ਕੇ ਨਾ, ਚੰਗੀ ਤਰ੍ਹਾਂ ਉਹਦਾ ਪਾਣੀ ਕੱਢ ਲੋ, ਦੋ ਤਿੰਨ ਵਾਰ ਪਾਣੀ ਨਾਲ ਧੋ ਕੇ ਨਾ, ਦੋ ਤਿੰਨ ਵਾਰ ਕੱਢ ਕੇ, ਉਹ ਨਾ ਚੰਗੀ ਤਰ੍ਹਾਂ, ਇਹ ਨਾ ਸੁੱਖਾ ਮਤਲਬ ਜਦਾਂ ਨਾ ਡਰਾਏ ਇੱਕ, ਦਮ
ਹਾਂ ਹਾਂ ਹਾਂਜੀ ਹਾਂਜੀ, ਹਾਂਜੀ ਹਾਂਜੀ
ਫਿਰ ਉਹਨੂੰ ਅਹ ਇੱਕ ਬਰਤਨ ਚ ਕੱਢ ਲੋ ਉਹਦੇ ਵਿੱਚ ਕੋਨ ਫਲੋਰ ਹੁੰਦਾ
ਅੱਛਾ ਹਾਂ ਕੋਨਫਲਾੋਵਰ ਹਾਂ ਹਾਂਜੀ ਹਾਂਜੀ ਹਾਂਜੀ
ਲਸਣ ਅਦਰਕ ਦਾ ਪੇਸਟ ਪਾਾਲ ਲੋ
ਅੱਛਾ
ਹੁਨ ਪਾਾਲੋ ਬਸ ਇੰਨਾ ਹੀ ਪਾਣਾ ਇਹਨੂੰ ਜਾਂ ਫਿਰ ਥੋੜਾ ਜਿਹਾ ਸੋਇਆ ਸੋਸ ਹੋਵੇ ਹਨਾ ਥੋੜਾ ਜਿਹਾ ਉਹ ਪਾਾਲੋ ਤੁਸੀਂ
ਅੱਛਾ ਅੱਛਾ
ਨੂੰ ਮਿਕਸ ਕਰਕੇ ਫਿਰ ਇਹਨੂੰ ਤੁਸੀਂ ਬਸ ਇੱਕ ਦੋ ਤਿੰਨ ਮਿੰਟ ਛੱਡ ਦੋ ਤੇਲ ਗਰਮ ਹੋਣੇ ਤੱਕ ਮਤਲਬ ਰੱਖਣਾ ਆਪਾਂ ਨੂੰ ਤੇਲ ਜਦੋਂ ਗਰਮ ਹੋ ਫਿਰ ਫ ਕਰ ਇੱਕ ਇੱਕ ਕਰਕੇ ਮਤਲਬ ਅ ਸਾਰੇ ਮਤਲਬ ਪਾ ਲ ਇੱਕ ਇੱਕ ਕਰਕੇ ਉਸਨੇ ਤੇਲ ਵਿੱਚ ਫਿਰ ਉਹਨੂੰ ਬਟਨ ਬਰਾਊਨਏਦਾਂ ਥੋੜਾ ਜਿਹਾ ਕ੍ਰਿਸਪੀ ਵਾਂਗੂ ਹੋ ਗਿਆ ਨਾ ਇਹਨੂੰ ਫਰਾਈ ਕਰਕੇ ਕੱਢ ਲੋ ਹਾਂਜੀ ਇਹਨੂੰ ਕੱਢ ਕੇ ਰੱਖੋਗੇ ਠੰਡਾ ਹੋਜੂਗਾਟਮੈਟਿਕਲੀ ਕ੍ਰਿਸਪੀ ਹੋਜੂਗਾ ਕੜਕ ਜ ਹੋਜੂਗਾ ਹਾਂਜੀ ਫਰ ਇਹਨੂੰ ਇਹਦਾ ਮਤਲਬ ਗ੍ਰੇਵੀ ਬਣਾਉਣੀ ਹੈ ਤੇ ਤੁਸੀਂ ਲਸਣ ਅਦਰਕ ਇਹਨੂੰ ਬੜੀਕੀ ਕੱਟਣਾ ਲਸਣ ਬ ਲਸਣ ਦੀ ਕੁਆਂਟਿਟੀ ਜ਼ਿਆਦਾ ਹੋਵੇ ਮਾਤਰਾ ਜ਼ਿਆਦਾ ਹੋਵੇ ਔਰ ਉਹ ਤੋਂ ਆਧ ਹੋਵੇ ਠੀਕ ਹੈ ਔਰ ਪਿਆਜ ਵੀ ਤੁਸੀਂ ਕੱਟੋ ਕੱਟ ਘੱਟ ਕੱਟਣਾ ਹੈ ਉਹਨੂੰ ਨੂੰ ਬਾਰੀਕ ਬਾਰੀਕਣਾ ਠੀਕ ਹੈ
ਹਾਂਜੀ ਹਾਂਜੀ ਹਾਂਜੀ
ਫਿਰ ਪਿਆਜ ਤੁਸੀਂ ਚੀਰਲੋ ਬਰੀਕ ਔਰ ਥੋੜਾ ਜਹਾ ਪਿਆ ਜਿੱਦਾਂ ਚ ਰਹੀ ਸੀ ਛੋਟੇ ਛੋਟੇ ਪਿਆਜ ਹੁੰਦੇ ਨਾ ਉਹਦੇ ਚਾਰ ਹਿੱਸੇ ਕਰਕੇ ਉਹ ਹਾਂ ਵੀ ਉਹ ਵੀ ਕੱਢ ਲੋ ਔਰ ਬਾਕੀ ਦ ਪਿਆਜ ਕਟਿੰਗ ਕਰਲੋ ਚੋਪਿੰਗ ਮਤਲਬ ਬਰੀਕ ਔਰ ਹ ਹਾਂਜੀ ਹਰਾ ਪਿਆਜ ਵੀ ਕੱਟ ਲੋੋ ਜਿੱਦਾਂ ਤੁਸੀਂ ਜੋ ਪਸੰਦ ਹੈ ਤੁਹਾਨੂੰ ਜਿੱਦਾਂ ਸ਼ਿਮਲਾ ਮਿਰਚ ਹੋ ਗਿਆ ਜਾਂ ਥੋੜੇ ਮਤਲਬ ਥੋੜਾ ਮਤਲ ਅ ਆਧ ਇੰਚ ਦੇ ਹਿਸਾਬ ਨਾਲ ਕੱਟ ਕਿਆ ਕਰੋ ਪਤਲਾ ਪਤਲਾ ਠੀਕ ਹੈ ਬਾਕੀ ਇਹ ਤੇਲ ਚ ਪਾ ਲੋ ਤੁਸੀਂ ਅਦਰਕ ਪਾਾਲੋ ਇਹ ਜਦਾਣ ਹੋ ਗਿਆ ਫਿਰ ਪਿਆਜ ਪਾਾਲੋ ਬਰੀਕ ਚਰਿਆ ਵਾ ਇਹ ਪਾਾਲ ਤਾਂ ਇਹ ਮਤਲਬ ਵਧੀਆ ਚੰਗੀ ਤਰ੍ਹਾਂ ਟੋਸ ਕਰਨਾ ਚਾਹੀਦਾ ਇਹਨੂੰ ਮਤਲਬ ਬਰਾਊਨ ਫਿਰ ਤੁਸੀਂ ਇਹਦੇ ਵਿੱਚ ਜਿੱਦਾਂ ਸ਼ਿਮਲਾ ਮਿਰਚ ਪਾਾਲਓ ਜੋ ਚਾਰ ਹਿੱਸੇ ਕੀਤੇ ਹੋਏ ਪਿਆਜ ਉਹਨੂੰ ਸਾਰੇ ਇਕੱਲੇ ਕੱਲੇ ਉਹਦੀ ਕਲੀਆਂ ਖੋਲ ਕੇ ਨਾ ਫਿਰ ਉਹ ਪਾ ਲ ਫੇਰ ਇਹਦੇ ਉੱਪਰ ਤੁਸੀਂ ਪੂਲਾ ਸੌਸ ਚਲੀ ਸੌਸ ਔਰ ਗ੍ਰੀਨ ਸੌਸ
ਹਾਂ, ਇੱਕ ਦੀਦੀ ਉਹ ਹਾਂ, ਇੱਕ ਦੀਦੀ ਪੈਕਟ ਆਉਂਦੇ ਨਾ ਜਿਹੜਾ ਇੱਕ ਪਾਣੀ 'ਚ ਖੋਲ ਕੇ ਵੀ ਪਾ ਛੋੜਨੇ ਆ ਆਪਾਂ।
ਉਹ ਰੇਡੀਮੇਟ ਮੈਨੂੰ ਇਨੀ ਵਧੀਆ ਲੱਗਦਾ ਉਹਦੀ ਗੁੱਠੀਆਂ- ਗੁਠੀਆਂ ਹੋ ਜਾਂਦੀ ਹੈ। ਆਪਾਂ ਇਹ ਹੋਮਵਡ ਬਣਾਓ। ਤੁਸੀਂ ਨਾ ਫਿਰ ਇਹ ਜਦੋਂ ਇਹ ਹਾਂ, ਇਹ ਪਾਓਗੇ ਨਾ ਸੋਇਆ ਸੋਸ ਵਗੈਰਾ ਇਹ ਸਾਰਾ ਥੋੜਾ- ਥੋੜਾ ਅ -ਆਧਾ -ਅੱਧ ਚਮਚ ਕਰਕੇ ਔਰ ਵਿਨੀਗਰ ਵੀ ਪਾਉਣਾ, ਸਿਰਕਾ ਕਹਿੰਦੇ ਜਿਹਨੂੰ ਹਾਂ। ਫਿਰ ਇਹ ਥੋੜਾ ਜਹਾ ਟੋਸ ਕਰੋ ਇਹਨੂੰ ਦੋ ਤਿੰਨ ਮਿੰਟਏਦਾਂ ਮਤਲਬ ਥੋੜਾ ਜਿ ਜਿੱਦਾਂ ਥੋੜਾ ਜਿ ਮਤਲਬ ਦਾ ਪਗਜ ਹੈ ਸ਼ਿਮਲਾ ਮਿਰਚ ਔਰ ਪਿਆਜ ਫਿਰ ਕੋਨ ਫਲੋਰ, ਕੋਨ ਫਲੋਰ ਲੈ ਕੇ ਨਾ ਇੱਕ ਚਮਚ ਕੋਨ ਫਲੋਰ ਲੈ ਲੋ।
ਹਮ -ਹਮ।
ਕੋਨ ਫਲੋਰ ਇੱਕ ਚਮਚ ਲੈ ਗੇ। ਉਹਨੂੰ ਪਾਣੀ 'ਚ ਘੋਲ ਇੱਕ ਕੋਲੀ ਵ ਇੱਕ ਕੋਲੀ 'ਚ ਜਿੰਨਾ ਤੁਹਾਨੂੰ ਗਰੇੇਵ ਚਾਹੀਦੀ ਜਿੰਨਾ ਤੁਹਾਨੂੰ ਗ੍ਰਰੇਵੀ ਚਾਹੀਦੀ ਹੈ। ਇੱਕ ਗਲਾਸ ਚਾਹੀਦਾ ਹੈ। ਜਿੰਨਾ ਕੁ ਮਰਜ਼ੀ ਤੁਹਾਡੀ ਠੀਕ ਹੈ। ਇੱਕ ਗਿਲਾਸ ਤੁਸੀਂ ਪਾਣੀ ਪਾ ਲਓ ਪਹਿਲੇ ਉਹ ਸਬਜ਼ੀ ਜਦੋਂ ਪੱਕ ਗਈ ਨਾ। ਇੱਕ ਪਹਿਲੇ ਗਲਾਸ ਪਾਣੀ ਪਾਲੋ। ਔਰ ਥੋੜੇ ਜਿਹੇ ਕੋਲੀ ਚ' ਨਾ ਕੋਨ ਫਲੋਰ ਨਾ, ਯ ਕੋਲੀ ਮਤਲਬ ਘੋਲ ਹੋ ਨੂੰ। ਚੰਗੀ ਤਰ੍ਹਾਂ, ਫੇਰ ਉਹਨੂੰ ਪਾਲੋ। ਉਹ ਸਬਜ਼ੀ ਵਿੱਚ ਜੇਦ ਪਾਣੀ ਪਾਇਆ ਨਾ। ਉਹਦੇ ਵਿੱਚ ਪਾਲੋ। ਔਰ ਜਦੋਂ ਪਾ ਕੇ ਜਦੋਂ ਇਹ ਨਾ ਗ੍ਰੇਵੀ ਵੀ ਗਾੜੀ ਹੋ ਜਾਂਦੀ ਨਾ ਉਹਦੇ ਵਿੱਚ ਤੁਸੀਂ ਫਿਰ ਸੋਇਆ ਬੜੀ ਪਾ ਲਓ, ਸੋਇਆ ਚੋਂ। ਆਪ
ਅੱਛਾ -ਅੱਛਾ। ਹਾਂਜੀ- ਹਾਂਜੀ -ਹਾਂਜੀ -ਹਾਂਜੀ ਉਹ ਤਾਂ ਠੀਕ। ਠੀਕ ਗ੍ਰਰੇਵੀ ਚਾਲੂ ਹੋ ਜਾਂਦੀ ਹੋ। ਤੁਸੀਂ
ਹਾਂਜੀ। ਉਹ ਆਪਾਂ ਜਦੋਂ ਹਿਲਾਉਂਦੇ ਰਹੇ ਗ ਨਾ ਉਹ ਠੀਕ ਹੋ ਜਾਂਦੀ। ਜਦੋਂ ਜਿੱਦਾਂ ਚਾਹੀਦੀ ਹੈ ਸੁੱਕੀ ਚਾਹੀਦੀ ਤਾਂ ਆਧਾ ਪਾਣੀ, ਆਧਾ ਗਲਾਸ ਪਾਣੀ ਪਾਓ। ਵੱਧ ਗ੍ਰਰੇਵੀ ਚੀਜ਼ ਤੇ ਇੱਕ ਗਲਾਸ ਪਾਲੋ। ਫਿਰ ਉਹਦੇ ਹਿਸਾਬ ਨਾਲ ਆਪਾਂ ਕੋਨ ਸਟਾਰ ਚ' ਦੂਜੇ ਮਤਲਬ ਥੋੜੇ ਇੱਕ ਕੋਲੀ ਚ' ਮਿਕਸ ਕਰਕੇ ਕੀ ਫਿਰ ਪਾਉਣਾ ਉਹਨੂੰ।
ਅੱਛਾ।
ਹਾਂਜੀ, ਔਰ ਬਾਅਦ ਚ' ਜਦੋਂ ਬਣ ਗਿਆ ਤ ਤੁਸੀਂ ਇਹ ਪਾਲਓ ਹਰਾ ਪਿਆਜ ਉੱਪਰੋਂ ਹਨਾ।
ਹਾਂ, ਦੀਦੀ, ਇੱਕ ਪੰਜਾਬ ਸਾਈਡ ਨਾ ਇਹ ਬਣਾਉਂਦੇ ਨੇ ਕਾਲੇ ਛੋਲੇ। ਜਿਹ ਸੱਚੀ -ਮੁੁੱਚੀ, ਜਿਹੜੇ ਸੱਚੀ -ਮੁੁੱਚੀ ਕਾਲੇ ਦਿਸਦੇ। ਉਹ ਕਿਸ ਤਰ੍ਹਾਂ ਕਾਲੇ ਹੁੰਦੇ। ਮੈਂ ਤਾਂ ਪੱਤੀ ਪਾ ਕੇ ਵੀ ਉਬਾਲੇ। ਤਾਂਭ ਇਤਨਾ ਰੰਗ ਕਾਲਾ ਨਹੀਂ ਆਂਦਾ।
ਕੀ ਉਹ ਚਿੱਟੇ ਛੋਲੇ।
ਹੈ ਉਹੀ ਛੋ ਚਿੱਟੇ ਛੋਲੇ ਹੁੰਦੇ ਉਹ ਦਾ ਕਰਲ ਕਾਲਾ ਹੋਏਦਾ ਹੈ। ਉਹਦਾ ਟੇਸਟ ਵੀ ਬਹੁਤ ਅੱਛਾ ਲਗਦਾ। ਉਧਰ ਮੇਰੇਲ ਮਨੇ ਦੋ- ਤਿੰਨ ਵਾਰ ਟਰਾਾਈ ਕੀਤਾ ਪਰ ਮੇਰੇ ਕੋਲ ਬੜੇ ਹੀ ਨਹੀਂ। ਲੋ ਪਰ ਮੈੂੰ ਲੋਹੇ ਦੀ ਕੜਾਈ ਚ' ਵੀ ਬਣਾਈ। ਹਾਂ, ਲੋਹੇ ਦੀ ਕੜਾਈਸ਼ ਵੀ ਬਣਾ ਕੇ ਨੀ ਬਣੇ।
ਕ ਛੋਲੇ ਖੇਰੇਿ ਹੋ ਸਫੇਦ ਚਨੇ ਦੇ ਕਾਬੋਲੀ ਚਨੇ ਜਾਂ ਫਿਰ ਕਾਲੇ ਛੋਲੇ।
ਨਹੀਂ ਚਿੱਟੇ ਛੋਲੇ ਜਿਹੜੇ ਮੇ ਪਾ ਕੇ ਉਬਾਲਦੇ ਨੇ। ਚਾਹ ਪੱਤੀ ਦੀ ਪੂੜੀ ਪਾ ਕੇ ਉਬਾਲਦੇ ਹਾ। ਜਿਹੜੇ ਮਸਾਲੇ ਪਾ ਕੇ ਆਪਾਂ ਨੱਖੇ
ਅੱਛਾ- ਅੱਛਾ- ਅੱਛਾ। ਕਾਲੇ ਕਿੱਥੇ ਬਣਦੀ ਕਰੀਬ ਉਦੇ ਲਾਲ -ਲਾਲ ਬੰਦੀ ਨਾ ਵਧੀਆ ਜੀ।
ਨਹੀਂ ਨ ਦੀਦੀ ਕਾਹਲੀ ਵੀ ਬਣਦੀ। ਇੱਕ ਮਹਨੇ ਅਸਲ ਦਿੱਲੀ ਗੀ ਆਈਆਂ। ਫਿਰਨ ਵਾਸੇ ਤਾਂ ਉਧਰ ਖਾ ਦੀਈ ਮੈਂਨੇ ਬਹੁਤ ਟੇਸਟੀ ਆਈ ਉਹ। ਲੋਹੇ ਦੀ ਕੜਾਹੀ ਚ' ਬੜਾ ਦੀ ਆਈ ਉਹਨਾਂ ਨੇ ਚਿੱਟੇ ਛੋਲੇ ਤੇ ਉਸਦੀ ਤਰੀ ਇਕਦਮ ਕਾਲੀ।
ਅੱਛਾ। ਉਹ ਥੋੜਾ ਫੇਰ ਉਹ ਮਿਕਸ ਕਦੇ ਰਹੇ ਗ ਕਾਲੇ ਛੋਲੇ ਦੀ ਮਤਲਬ, ਜਿੱਦਾਂ ਕਾਲੇ ਛੋਲੇ ਹੁੰਦੇ ਆ ਨਾ। ਕਾਲੇ ਚਣੇ, ਉਹਨੂੰ ਨਾ। ਪੀ ਕੇ ਨਾ। ਪਿੋ ਕੇ ਬੋਇਲ ਕਰਕੇ ਉਹਨੂੰ ਨਾ ਪੀ ਕੇ ਨਾ ਫੇਰ ਉਹ ਗ੍ਰੇਵੀ ਚ' ਪਾਉਂਦੇ ਰਹੇ ਗੇ।
ਅੱਛਾ- ਅੱਛਾ ਇਸ ਤਰਾ ਕੁ ਪੀਜੇਏ ਸੀਗੇ। ਹਾਂ- ਹਾਂ- ਹਾਂ।
ਜਿੱਦਾਂ ਇੱਕ ਬੇ ਬੇੜਗੀ ਮਿਰਚ ਆਉਂਦੀ ਹੈ ਜੋ ਕਲਰ ਵਾਲੀ ਮਿਰਚ ਆਉਂਦੀ ਹੈ ਹਾਂ ਵੋ ਪਾਣੀ ਹੈ
ਹਮ ਹਮ
ਪਾਊਡਰ ਬਾਕੀ ਤਾਂ ਜਿੱਦਾਂ ਸਿੰ ਚਪਲ ਬਣਾਉਦੇ ਜਿਮਾ ਜਿੱਦਾਂ ਤੜਕਾ ਲਾਉਦੇ ਨੇ ਓਦਾਂ ਹੀ ਬਣੀ ਜਾਂਦਾ
ਅੱਛਾ ਅੱਛਾ ਹਮ
ਇੱਕ ਮਿੰਟ ਆ ਦੀਦੀ ਇੱਕ ਮਿੰਟ ਕੁੜੀ ਮੇਰੇ ਡਿੱਗੀ।
ਅਰੇ ਗਿਰ ਲ ਲਗਾ।
ਬਹੁਤ ਭੱਜੀ ਦੀ। ਕੱਲ ਵੀ ਬਚ ਗਈ ਹੁਣ ਅੱਜ ਵੀ ਤੇਰਾ ਦਿੱਕਤ ਹੋ ਗਿਆ ਅੱਜ ਕਿੱਥੇ ਲੱਗਿਆ ਹੋਰ
ਬਸ ਮੈਂ ਕਿਹਾ ਚਲੋ ਦੀਦੀ ਨਾਲ ਗੱਲ ਕਰਕੇ ਪੁੱਛੀਏ ਕਿ ਤਾਂ ਬਣਦੀਆਂ ਚੀਜ਼ਾਂ
ਉੱਥੇ ਦੋ ਮਿੰਟ ਬੈਠ ਇਥੇ ਇੱਥੇ ਬੈਠ ਬਹੁਤ ਤੈਨੂੰਸ ਦੌੜ ਨਾ ਫਿਰ ਉਹ ਸਿੰਪਲ ਹੀ ਆਪਾਂ ਬਣਾਉਂਦੇ ਨੇ ਬਸ ਉਹਨੂੰ ਚੰਗੀ ਤਰ੍ਹਾਂ ਆਪਾਂ ਜਦੋਂ ਗ੍ਰਰੇਵੀ ਭੁੰਦੇ ਆ ਨਾ ਦਾ ਮਸਾਲਾ ਉਹ ਚੰਗੀ ਤਰ੍ਹਾਂ ਭੁੰਨੀ ਜਾਓ
ਹਾਂ ਹਾਂ ਹਾਂ ਤੇ ਬਟੂਰੀਆ ਤੋਂ ਕੁੱਝ ਐਡ ਆਵੇਗੀ
ਹਾਂ ਬਟੂਰਾ ਦਾ ਐਡ ਹਾਂ ਹੈਗਾ ਮੈਨੂੰ ਉਹਦਾ ਤੁਸੀਂ ਸੀ ਜਿੱਦਾਂ ਕ ਮਤਲਬ ਅਹ ਕੀ ਬੋਲਦੇ ਨੇ ਕਿਲੋ ਮੈਦਾ ਲਿੱਤਾ ਠੀਕ ਹੈ ਉਹਦੇ ਵਿੱਚ ਤੁਸੀਂ ਨਾ ਆਧਹ ਇੱਕ ਕੱਪ ਬਸ ਲੈ ਲਓ ਸੂਜੀ
ਕ ਬੱਚਾ
ਹਾਂ ਸੂਜੀ ਲੈ ਲਓ ਇੱਕ ਕੱ ਹਾਂ ਸੂਜੀ ਵੀ ਲੈ ਲੋ ਠੀਕ ਹੈ ਔਰ ਇੱਕ ਕੱਪ ਦਹੀਂ ਹਾਂ ਦਹੀਂ ਵੀ ਪਾਓ ਔਰ ਇੱਕ ਇੱਕ ਆਲੂ ਨਾ ਉਬਾਲ ਕੇ ਇਹਨੂੰ ਕੱਦੂਕਸ ਕਰਕੇ ਪਾਓ ਰ ਥੋੜਾ ਜਿਹਾ ਨੂਨ ਪਾਾਲ ਲੋ ਹਾਂਜੀ ਹਾਂ ਇਹਨੂੰ ਥੋੜ੍ਹਾ ਨੂਨ ਪਾਾਲ ਲੋ ਹਾਂਜੀ ਇਹਨੂੰ ਇਹਨੂੰ ਨਾ ਮਤਲਬ ਲੂਨ ਪਾ ਕੇ ਜਿੰਨਾ ਕੁ ਤੁਹਾਨੂੰ ਚਾਹੀਦਾ ਭਟੋਰੇ ਚ ਨਾ ਆਪਣੇ ਹਿਸਾਬ ਨਾਲ ਓਨਾ ਤੁਸੀਂ ਨਾ ਇਹਨੂੰ ਚੰਗੀ ਤਰ੍ਹਾਂ ਥੋੜੇ ਜਿਹੇ ਗਰਮ ਪਾਣੀ ਨਾਲ ਠੰਡਾ ਪਾਣੀ ਨੀ ਯੂਜ ਕਰਨਾ ਹਾਂਜੀ ਇਹਨੂੰ ਗੁਣ ਲਓ ਚੰਗੀ ਤਰ੍ਹਾਂ ਇਹਨੂੰ
ਹਮ ਗਰਮ ਪਾਣੀ
ਹਾਂ ਮਲਬ ਏਦਾਂ ਨਾ ਕਰਕੇ ਇਹ ਨਾ ਤੁਸੀਂ ਇੱਕ ਡੇਢ ਘੰਟਾ ਜਾਂ ਦੋ ਘੰਟਾ ਇਹਨੂੰ ਰੱਖੋ ਰੱਖੋ ਤੁਸੀਂ ਜਿੰਨਾ ਤੁਸੀਂ ਇਹਨੂੰ ਜਿੱਦਾਂ ਟਾਈਮ ਰੱਖੋਗੇ ਨਾ ਕੱਪੜੇ ਵਿੱਚ ਅਹ ਲੱਪੇ ਮਤਲਬ ਕੱਪੜੇ ਲ ਕੋਟਨ ਦਾ ਰੱਖੇ ਅ ਮਤਲਬ ਕੀ ਬੋਲਦੇ ਗਿੱਲਾ ਕਰਕੇ
ਹਾਂ ਗਿੱਲਾ ਕਰਕੇ ਹਾਂ ਦੀਦੀ ਇਹ ਸੋਡਾ ਨਹੀਂ ਪਾਉਣਾ ਕਿ ਮਿੱਠਾ ਸੋਡਾ ਨਹੀਂ ਪਾਉਣਾ
ਪਾਓ ਨਹੀਂ ਲਾਲ ਲਾਲ ਭਟੂਰੇ ਹੋ ਜਾਂਦੇ ਫਿਰਰ ਉਹ ਜਮਾ
ਅੱਛਾ ਅੱਛਾੱ ਉਹੀ
ਹਮ ਨਹੀਂ ਨਹੀਂ ਨਹੀਂ ਪਾਓ ਤੁਸੀਂ ਦਹੀਂ ਪਾ ਰਹੇ ਨਾ ਉਹਦੇ ਨਾਲ ਹੀ ਫੁੱਲ ਜਾਣਾ ਸੂਜੀ ਵੀ ਪਾ ਰਹੇ ਉਹਦੇ ਨਾਲ ਵੀ ਫੁੱਲ ਜਾਣਾ ਆਪਾਂ ਆਲੂ ਪਾ ਤੇ ਆਲੂ ਨਾਲ ਥੋੜਾ ਜਿਹਾ ਜਦੋਂ ਫੁੱਲਦਾ ਉੱਪਰਾ ਜੋ ਹਿੱਸਾ ਨਹੀਂੀ ਹੁੰਦਾ ਫੁੱਲਿਆ ਵਾ ਕ੍ਰਿਸਪੀ ਜਿ ਲੱਗਦਾ ਹੈ ਉਹ ਆਲੂ ਨਾਲ ਹਾਂ ਉਹ ਆਲੂ ਨਾਲ ਔਰ ਸੂਜੀ ਨਾਲ ਲੱਗੂਗਾ ਜਦੋਂ ਆਟਾ ਫੁੱਲਦਾ ਉਹ ਦਹੀਂ ਨਾਲ ਫੁੱਲੂਗਾ
ਅੱਛਾ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ
ਹਾਂਜੀ ਬਸ ਤੁਸੀਂ ਇੱਕ ਵਾਰ ਉਹਨੂੰ ਰੱਖਿ ਨਾ ਡੇਢ ਦੋ ਘੰਟਾ ਰੱਖਿਓ ਗਰਮ ਜਗ੍ਹੇ ਤੇ ਦੇਖੋ ਕਿੰਨੇ ਵਧੀਆ ਬਣਦੇ ਨੇ
ਠੀਕ ਹੈ ਕਿਉਂਕਿ ਮੇਰੀ ਮਾਸੀ ਨੇ ਸਿਖਾਇਆ ਹੈ ਨਾ ਮੈਨੂੰ ਸੇਮ ਪ੍ਰੋਸੀਜਰ ਪਰ ਉਹਨਾਂ ਨੇ ਮਨ ਆਲੂ ਨੀ ਪਾਇਆ ਪਾਣੇ ਤੇ ਲਗਾਇਆ ਤੇ ਦਹੀਂ ਨਾਲ ਇੱਕ ਇਨੋ ਦੀ ਪੂੜ ਪਾਉਣ ਤੇ ਲਗਾਈ ਸੀ ਉਹਨਾਂ ਨੇ ਮੈਨੂੰ
ਨਹੀਂ ਅਸੀਂ ਤਾਂ ਨੀਨੋ ਵੀਨ ਪਾਉਂਦੇ ਨੇ ਅਸੀਂ ਬਸ ਆਹੀ ਪਾਉਂਦੇ ਨੇ ਦਹੀਂ ਪਾਉਂਦੇ ਨੇ ਦਹੀਂ ਪਾਲੀਆ ਤੋਂ ਉਹਦੇ ਨਾਲ ਫੁੱਲ ਜਾਂਦਾ ਦਹੀਂ ਪਰ ਖੱਟਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਨਾ ਸੋਚ ਇੰਨਾ ਧਿਆਨ ਰੱਖਿਓ
ਠਾ ਮਤਲਬ ਮੀਡੀਅਮ ਦਾ ਹੀ ਹੋਣਾ ਚਾਹੀਦਾ ਹਾਂ ਖੱਟਾ ਨ ਲੋੜ ਹੁੰਦਾ ਉਸਨੂੰ ਹਾਂ ਖੱਟਾ ਨਹੀਂ ਹੋਣਾ ਚਾਹੀਦਾ ਬਰਾਬਰ ਬਰਾਬਰ ਚਲੋ ਇਹ ਤਾਂ ਰੈਸਿਪੀ ਮੈਂਨੇ ਲਿਖ ਲਿੱਤੀ ਇਹ ਤਾਂ ਲਿਖੀ ਲਿੱਤੀ ਮਨ ਸਿੱਖਣੀ ਹੈ ਹੀ ਇਹ ਬਟੂੂਰਿਆਂ ਦੀ ਹੋ ਗਈ ਰ ਕੁਲਚਿਆਂ ਦਾ ਕੁੱਝ ਆਈਡੀਆ ਹੈਵੇ
ਕੁਲਚਾ ਤਾਂ ਦੇਖੋ ਹੁਣ ਜਿੱਦਾਂ ਤੁਸੀਂ ਕਾਲੇ ਛੋਲੇ ਚ ਬਣਾਉਣਾ ਹੈ ਕਿ ਚਿੱਟੇ ਛੋਲੇ ਚ ਬਣਾਉਣਾ ਦੋਨੋ ਮਤਲਬ ਦੱਸਦੀ ਹੈ ਮੈਂ ਅ ਦੋਨੋ ਹੀ ਮਤਲਬ ਦੱਸਦੀ ਉਹਦਾ ਸੇਮ ਹੀ ਮਸਾਲਾ ਆਉਂਦਾ ਤੁਸੀਂ ਖਾਲੇ ਛੋਲੇ ਲੈ ਲਓ ਜਾਂ ਚਿੱਟੇ ਛੋਲੇ ਉਬਾਲ ਕੇ ਲੈ ਲਓ ਠੀਕ ਹੈ
ਅੱਛਾ
ਔਰ ਆਲੂ ਬੋਇਲ ਆਲੂ
ਹਾਂ ਆਲੂ ਬੋਇ
ਹਾਂ ਪਿਆਜ ਬਰੀਕ ਬਰੀਕ ਘੱਟਨਾ ਹਰੀ ਮਿਰਚਾਂ ਧਨੀਆ ਇਹਦੇ ਵਿੱਚ ਚਾਟ ਮਸਾਲਾ
ਹਮ ਹਮ
ਔਰ ਕੀ ਕਹਿੰਦੇ ਨੇੂੰ ਅ ਧਨੀਆ ਪਾਊਡਰ ਮਿਰਚੀ ਪਾਊਡਰ
ਹਮ ਹਮ ਹਮ
ਅਮਸੁਰ ਪਾਊਡਰ ਇਹ ਸਾਰਾ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਮੈਸ਼ ਕਰਲੋ ਮੈਸ਼ ਮਤਲਬ ਥੋੜਾ ਇਹ ਹੋਣਾ ਚਾਹੀਦਾ ਮਤਲਬ ਆਲੂ ਆਲੂ ਵੀ ਦਿਖਣੇ ਚਾਹੀਏ ਹਾਂ ਤੁਸੀਂ ਦੇਖਿਆ ਰਹੇਗਾ ਖਾਇਆ ਖਾ ਜ਼ਿਆਦਾਤਰ ਹੈਗਾ ਨਾ ਫਿਰ ਉਹ ਉਹਦੇ ਹਿਸਾਬ ਨਾਲ ਫਿਰ ਤੁਸੀਂ ਅਹ ਤਵੇ ਤੇ ਰੱਖਲਓ ਉਹ ਤਵਾ ਲੈ ਲ ਲੋ ਤਵੇ ਤੇ ਤੁਸੀਂ ਤੇਲ ਪਾਓ ਥੋੜ੍ਹਾ ਜਿਹਾ ਜੀਰਾ ਪਾਉਣਾ ਜੀਰਾ ਪਾ ਲ ਲੋ ਤੁਥਹਾਡੀ ਮਰਜ਼ੀ ਜੀਰਾ ਪਾ ਲੋ ਔਰ ਥੋੜ੍ਹਾ ਜਿਹਾ ਮਤਲਬ ਪਿਆਜ ਵ ਅਗਰ ਪਿਆਜ ਹੋਵੇਗਾ ਤਾਂ ਥੋੜਾ ਪਿਆਜ ਭੁੰਨ ਲੋੋ ਉਹਦੇ ਵਿੱਚ ਔਰ ਇਹ ਜੋ ਮਸਾਲਾ ਹੈ ਨਾ ਇਹਨੂੰ ਥੋੜਾ ਮਤਲਬ ਜਿੱਦਾਂ ਭਾਓ ਭਾਜੀ ਆਪਾਂ ਨੀ ਕਿ ਉਹ ਕਰਦੇ ਨੇ ਕਿੱਦਾਂ ਹਲਾਉਂਦੇ ਨੇ ਤਵੇ ਤੇ
ਹਾਂਜੀ ਹਾਂਜੀ ਹਾਂਜੀ ਹਾਂ ਮਿਕਸ ਕਰਦੇ ਜੀ ਇਸ ਤਰ੍ਹਾਂ
ਤੁਸੀਂ ਹਾਂ ਹਾਂ ਮਿਕਸ ਕਰੋ ਜਾਂ ਥੋੜਾ ਜਹਾ ਟਮਾਟ ਕੱਟ ਕੇ ਪਾ ਲਓ ਕੋਈ ਕੋਈ ਟਮਾਟੇ ਵੀ ਪਾਉਂਦੇ ਨੇ ਹਾਂਜੀੀ ਕੋਈ ਕੋਈ ਟਮਾਟਰ ਆਟਾ ਵੀ ਪਾਉਂਦੇ ਨੇ ਕੋਈ ਜਿੱਦਾਂ ਪਨੀਰ ਪਾਉਂਦਾ ਹੈ
ਹਾਂਜੀ ਹਾਂਜੀ ਹਾਂਜੀ ਹਾਂ
ਏਦਾਂ ਪਾ ਕੇ ਉਹਨੂੰ ਗਰਮ ਕਰਕੇ ਉਹ ਤੁਸੀਂ ਪਾਓ ਜੋ ਬਰਨ ਹੁੰਦਾ ਉਹਦਾ ਡਬਲ ਰੋਟੀ ਪਾਓ ਹੁੰਦਾ ਉਹਨੂੰ ਵੀ ਗਰਮ ਕਰ ਲੋ ਚੰਗੀ ਤਰ੍ਹਾਂ ਬ ਬਟਰ ਲਾ ਕੇ ਜਾਂਦ ਬਟਰ ਚ ਹੀ ਬਣਾਉਦੇ ਨੇ ਜਿਆਦਾ ਕਰਕੇ ਬਸ ਉਹ ਵਿੱਚ ਹੀ ਭਰਲੋ ਹੋਜੂਗਾ ਕੁਲਚਾ
ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
ਜਾਂ ਫੇਿਰ ਤੁਸੀਂ ਅੰਮ੍ਰਿਤਸਰੀ ਕੁਲਚਾ ਖੇਰਹੇ ਹੋ
ਨਹੀਂ ਨਹੀਂ ਉਸਦਾ ਕੋਈ ਨਹੀਂ ਦੀਦੀ ਮੈਂ ਕਰਾਂ ਕਿ ਸੁੋਣਾ ਇੱਕ ਦੋ ਮਿੰਟ ਚਚ ਕਾਲ ਕੋਈ ਤ ਵੀ ਆ ਗਿਆ ਬਾਪ ਹ ਹ ਹਾਂ ਸਤਿ ਸ੍ਰੀ ਅਾਲ ਜੀ
ਸਤਿ ਸ੍ਰੀ ਅਕਾਲ ਜੀ